ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ, ਹੋਰ ਕਿਵੇਂ ਹੋ ਤੁਸੀਂ
ਮੈਂ ਵਧੀਆ ਜੀ, ਤੁਸੀਂ ਦੱਸੋ ਜੀ
ਮੈਂ ਵੀ ਵਧੀਆ ਹੈਗੀ ਹੋ, ਔਰ ਘਰਸ ਸਭ ਚੰਗਾ ਹੈਗਾ
ਹਾਂਜੀ ਸਭ ਚੰਗਾ, ਤੁਸੀਂ ਦੱਸੋ ਤੁਸੀਂ ਸਾਰੇ ਪਰਿਵਾਰ ਠੀਕ- ਠਾਕ ਨੇ
ਹਾਂਜੀ ਸਾਰੇ ਪਰਿਵਾਰ ਠੀਕ- ਠਾਕ ਨੇ, ਬਸ ਅਸੀਂ ਤੋਂ ਉੱਠੇ ਸੀ ਵੀ ਅੱਜ ਤੋਂ ਲੇਟ ਹੋ ਗਏ ਨੇ
ਅੱਛਾ ਜੀ, ਆਹ ਗਰਮੀ ਬਹੁ, ਅੱਜ ਵੈਸੇ ਮੌਸਮ ਬਹੁਤ ਵਧੀਆ ਹੋ ਰਿਹਾ ਜੀ
ਹਾਂਜੀ, ਅੱਜ ਤੋਂ ਮੌਸਮ ਬਹੁਤ ਵਧੀਆ ਹੈਗਾ, ਪਰ ਪਿਛਲੇ ਤੋਂ ਪਿਛਲੇ ਮਹੀਨੇ ਹੋਰ ਤੁਸੀਂ ਪਿੱਛਲੇ ਕੁਛ ਵੀਕਸ ਨੂੰ ਵੇਖਿਓ ਕਿੰਨੀ ਗਰਮੀ ਹੈਗੀ
ਆਹ ਉਹ ਹੁੰਦਾ ਨਾ ਇਹ ਸੀਜ਼ਨ, ਥੋੜ੍ਹੇ ਦੋ ਮਹੀਨੇ ਹੁੰਦੇ ਨੇ ਅਹ ਜੂਨ, ਜੁਲਾਈ ਇਹ ਦੋ -ਤਿੰਨ ਮਹੀਨੇ ਹੁੰਦੇ ਨੇ ਮਈ 'ਚ ਜਿਹੜਾ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ
ਬਹੁਤ ਜ਼ਿਆਦਾ ਪੈਂਦੀ ਹੈ ਗਰਮੀ ਤੋਂ ਇਸ ਮਹੀਨੇ, ਦੋ ਮਹੀਨੇ ਤੋਂ
ਹਾਂ, ਪਰ ਮੌਸਮ ਅੱਜ ਬਹੁਤ ਵਧੀਆ ਹੋ ਰਿਹਾ ਅੱਜ, ਬਾਰਿਸ਼ ਵਾਲਾ ਮੌਸਮ ਮੋਹਰੇ ਠੰਡਾ- ਠੰਡਾ, ਹਵਾ ਬਹੁਤ ਵਧੀਆ ਜਾ ਰਹੀ ਹੈ
ਵਧੀਆ ਹੋਊਗਾ
ਹਾਂਜੀ, ਉਹ ਵੀ ਨਾਲੇ, ਗਰਮੀ ਕਰਕੇ ਥੋੜ੍ਹਾ ਜਿਹਾ ਕੰਮ ਵਗੈ ਕਰਨ ਜੋ ਨੀ ਮਨ ਕਰਦਾ, ਘੱਟ ਹੀ ਹੁੰਦਾ, ਤੇ ਸਰੀਰ ਸਰੀਰ ਵੀ ਠੀਕ ਨੀ ਰਹਿੰਦਾ।
ਹੀ ਹੁੰਦਾ ਹੈਗਾ ਕੋਈ ਕੰਮ ਕਰਨ ਦਾ ਦਿਲ ਹੀ ਨ੍ਹੀਂ ਕਰਦਾ ਹੈਗਾ ਪੂਰੇ ਦਿਨ ਇ ਮਨ ਕਰਦਾ ਏ ਸੀ ਚੋਂ ਕੱਢ ਕੇ ਬੈਠੇ ਰਹੋ ਤੁਸੀਂ।
ਹਂ। ਜੀ ਫਿਰ ਗ ਨਾਲੇ ਗਰਮੀ ਚ ਜੀ ਉਹ ਵੀ ਵੈਸੇ ਵੀ ਕਾਂਤ ਜੀ ਵੀ ਬਹੁਤ ਆਂਦੀ ਐ ਕੰਮ ਕਾਰ ਤੂੰ ਪੈਣ ਵੀ ਪਿਆ ਵੀ ਨੀ ਜਾਂਦਾ ਸਾਰਾ ਟਾਈਮ ਤੇ ਦਿਨ ਵੀ ਬਹੁਤ ਵੱਡੇ-ਵੱਡੇ ਹੋ ਰਹੇ ਨੇ।
ਵੱਡੇ ਹੋ ਰੇ ਬਿਲਕੁਲ ਬਿਲਕੁਲ।
ਹਾਂਜੀ ਹੁਣ ਅਪ ਗਰਮੀ ਚ ਫਿਰ ਵੀ ਕੰਮ ਕਰਨਾ ਤਾਂ
ਟਾਈਮ ਤਾਂ ਇੰਨਾ ਹੈਗਾ ਫੇਰ ਤੇ ਸੋ ਕੱਟ ਕੇ ਉਸ ਬਾਅਦ ਵੀ ਨਾ ਕੰਮ ਹੀ ਨ੍ਹੀਂ ਹੁੰਦਾ ਹੈਗਾ। ਕੋਈ ਕਾਮ ਨੀ ਹੁੰਦਾ ਹੈਗਾ ਗਰਮੀ ਇੰਨੀ ਹੈਗੀ ਬਾਹਰ ਤੋਂ ਜਾਇਆ ਨੀ ਜਾਂਦਾ।
ਘਰੇ ਵੀ ਇਨਾ ਉਹ ਟੈਮ ਕੱਢਿਆ ਨੀ ਜਾਂਦਾ।
ਹਾਂਜੀ ਇਨਾ ਕੰਮ ਕੱਢਿਆ ਵੀ ਨ੍ਹੀਂ ਜਾਂਦਾ ਹੈਗਾ ਉਹ ਪਰਤੇ ਤੋਂ ਬੱਚਿਆਂ ਦੀ ਛੁੱਟੀਆਂ ਵੀ ਪੈ ਗਈਆਂ ਨੇ। ਉਹਨਾਂ ਦਾ ਹੋਮਵਰਕ ਇੰਨਾ ਹੈਗਾ ਤਾਂ ਉਹਨਾਂ ਨੂੰ ਵੀ ਕੰਪਲੀਟ ਕਰਾਣਾ ਐ।
ਹਾਂਜੀ। ਉਹ ਆਪ ਜ ਜੇ ਘਰੇ ਜਵਾਕ ਹੁੰਦੇ ਨੇ ਤਾਂ ਫੇਰ ਆਪਣੇ-ਆਪਣੇ ਕੰਮਾਂ ਚ ਬਿਜ਼ੀ ਰਹਿੰਣੇ ਆਂ ਫਿਰ ਜ਼ਿਆਦਾ ਦੇਖੋ ਬਿਜੀ ਹੋ ਜਾਂਣੇ ਆਂ।
ਹਾਂਜੀ ਬਸ ਇਹੀ ਗੱਲ ਹੈਗੀ।
ਬੱਚਿਆਂ ਨੂੰ ਗਰਮੀ ਘੱਟ ਲੱਗਦੀ ਉਹਨਾਂ ਨੂੰ ਜੇ ਖੇਡ ਕੂਦ ਹੋਵੇ ਕੋਈ ਚੀਜ਼ ਦੇ ਦੇਦੀਏ ਉੱਧਰ ਧਿਆਨ ਦੇਦੀਏ ਫੇਰ ਉਹ ਗਰਮੀ ਵੱਲ ਸੋਚਦੇਣੇ।
ਉਹਨਾਂ ਦਾ ਕੁਛ ਹੈਗਾ ਈ ਨ੍ਹੀਂ ਉਹਨਾਂ ਨੇ ਨਾ ਹੋਮਵਰਕ ਕਰਨਾ ਹੈਗਾ, ਨਾ ਕੁਛ ਕਰਨਾ ਹੈਗਾ ਕਰਨਾ ਤਾਂ ਆਪਣੇ ਆਪ ਨੂੰ ਹਨਾ ਸਾਰਾ ਹੋਮਵਰਕ ਚ ਕੁ ਕੁਛ ਵੀ ਹੋ ਜੇ।
ਹਾਂਈ। ਨਾਲੇ ਬੱਚਿਆਂ ਦਾ ਐਵੇਂ ਵੀ ਹੁੰਦਾ ਆਪਾਂ ਨੂੰ ਗਰਮੀ ਲੱਗਦੀ ਐ, ਬਹੁਤ ਜ਼ਿਆਦਾ ਜਦੋਂ ਕੰਮ ਵਗੈਰਾ ਕਰਦੇ ਆਂ। ਮਹਿਸੂਸ ਹੁੰਦੀ ਐ ਪਰ ਬੱਚਿਆਂ ਨੂੰ ਜੇ ਕੋਈ ਖੇਡ ਖੁਦ ਹੋਵੇ ਕੋਈ ਮਸਤੀ ਵਾਲੀ ਚੀਜ਼ ਦੇ ਦੀਏ ਉਹਨਾ ਨੂੰ ਗਰਮੀ ਦਾ ਪਤਾ ਈ ਨੀ ਲੱਗਦਾ।
ਊਨੂੰ ਗਰਮੀ ਦਾ ਪਤਾ ਹੀ ਨਈ, ਹਾਂਜੀ ਬਿਲਕੁਲ ਸਹੀ ਬਾਤ ਐ ਜੀ।
ਏ ਨਾਲੇ ਆਪਦੇ ਮਸਤੀ ਚ ਰਹਿੰਦੇ ਨੇ ਤਾਂ ਕਰਕੇ। ਗਰਮੀ ਹੋ ਰਹੀਏ, ਠੰਡ ਰਹੀਏ, ਉਹਨਾਂ ਨੂੰ ਬ ਕੋਈ ਆਉਂ ਹੁੰਦੀ
ਫ਼ਰਕ ਨੀ ਪੈਂਦਾ ਇਹਨਾਂ ਨੂੰ ਅੱਜ-ਕੱਲ ਤੋਂ ਗਰਮੀ ਜ਼ਿਆਦਾ ਤੋਂ ਜ਼ਿਆਦਾ ਗਲੋਬਲ ਵਾਰਮਿੰਗ ਤੋਂ ਵੀ ਹੋ ਰਹੀ ਹੈਗੀ ਨਾ ਤੁਸੀਂ ਵੇਖੋ ਕਿੰਨੀਆਂ ਵਹੀਕਲਸ ਨੇ ਕਿੰਨੀ ਵਹੀਕਲਸ ਨੇ ਗਰਮੀ ਮਚਾ ਰੱਖੀ ਹੁੰਦੀ।
ਹਾਂਜੀ, ਨਈਂ ਪਿੰਡਾਂ ਚ ਬਹੁਤ ਹੁੰਦੇ ਪਿੰਡਾਂ ਚ ਕਿਉਂਕਿ ਇਸ ਮਹੀਨੇ ਚ ਖੇਤੀ ਖੇਤੀਬਾੜੀ ਹੁੰਦੀ ਐ ਨਾ ਉਹਦੀ ਚਾਵਲ ਦੀ ਤਾਂ ਕਰਕੇ ਇਸ ਮਹੀਨੇ ਕੰਮ ਜ਼ਿਆਦਾ ਬੋਤ ਹੁੰਦਾ ਲੋਕਾਂ ਕੋਲੋ।
ਔਰ ਉਹ ਵੀ ਉੱਪਰ ਸ ਇੰਨੀ ਗਰਮੀ ਹੈਗੀ ਕਿ ਕਿਵੇਂ ਕੰਮ ਕਰਦੇ ਔ ਤੁਸੀਂ।
ਖੇਤਾਂ ਚ ਬਹੁਤ ਕੰਮ ਹੁੰਦਾ ਜੀ ਕਣਕ ਚਾਵਲਾਂ ਦਾ ਚਾਵਲ ਬੀਜਣੇ। ਖੇ ਹੁਣ ਮੀਂਹ ਹੁਣ ਮੀਂਹ ਆਣਗੇ ਹੁਣ ਬ ਖੇਤ ਭਰੇ-ਭਰੇ ਹੋਣਗੇ ਪਾਣੀਆਂ ਨਾਲ। ਇੰਨੀਂ ਗਰਮੀ ਚ। ਤੇ ਬਾਹਰ ਲੋਕ ਕ ਚਾਵਲ ਮਤਲਬ ਜੀਰੀ ਜੀਰੀ ਕਹਿੰਦੇ ਨੇ। ਉਹ ਲਾਣ ਜਾਇਆ ਕਰਨਗੇ, ਸਾਡੇ ਹਾਂਜੀ ਪਿੰਡਾਂ ਚ ਇਹ ਹੁੰਦਾ ਜਾਰ ਗਰਮੀ ਆਂਦੀ ਏ ਨਾ ਬਹੁਤ ਜ਼ਿਆਦਾ ਗਰਮੀ ਹੁੰਦੀ ਐ। ਫਿਰ ਉਦੋਂ ਉਹੀ ਕੰਮ ਏ ਸ਼ੁਰੂ ਹੁੰਦਾ।
ਹਾਂ ਚਾਵਲ ਤੋਂ ਖੇਰਤੀਦੇ ਜੋ ਗਰਮੀ ਚ ਈ ਹੁੰਦੀ ਐ।
ਹਾਂਜੀ ਹੁਣ ਹੁ ਬਾਰਿਸ਼ਾਂ ਹੋ ਰਈਆਂ ਨੇ ਮ੍ਹੀਨਾ -ਮ੍ਹੀਨਾ ਮੌਸਮ ਹੋ ਰਿਹਾ ਠੰਡਾ-ਠੰਡਾ ਆ। ਤਾਂ ਕਰਕੇ ਹੁਣ ਜ ਹੁਣ ਸਭ ਆਪਣੇ-ਆਪਣੇ ਕੰਮਾਂ 'ਚ ਖੇਤਾਂ ਜੇ ਈ ਨੇ।
ਪਰ ਇਹ ਵੀ ਗੱਲ ਹੈਗੀ ਨਾ ਤੁਸੀਂ ਗਰਮੀ 'ਚ ਓ ਇਨੇ ਫਰੂਟਸ ਹੁੰਦੇ ਨੇ ਓ ਖਾ ਸਕਦੇ ਹੋ ਤਰਬੂਜ ਹੋ ਗਏ ਨੇ। ਓਕੇ ਮਸਤ ਮੈਲਨ ਹੋਗੇ ਨੇ।
ਗਰਮੀ 'ਚ ਜੀ ਹੁਣ ਥੋੜੇ ਜ ਥੋੜ੍ਹਾ ਮੌਸਮ ਆ ਜਾਂਦਾ ਤਾਂ ਫਿਰ ਅਮਰੂਦ ਖੇ ਖੇਤਾਂ 'ਚ ਵੱਧ ਬੋਤ ਹੁੰਦੇ ਨੇ ਜੀ। ਓ ਤੋਂ ਇਲਾਵਾ ਜਾਮਣਾ ਵਗੈਰਾ ਹੋ ਗਈਆਂ ਜੀ। ਇਹ ਸਭ ਆਮ ਕਈ ਵਾਰ ਖੇਤਾਂ 'ਚ ਖੀਰੇ ਵਗੈਰਾ ਵੀ ਲੱਗੇ ਹੋਏ ਹੁੰਦੇ ਨੇ।
ਹਾਂਜੀ-ਹਾਂਜੀ
ਹ ਇਹ ਚੀਜ਼ਾਂ ਪਿੰਡਾਂ 'ਚ ਆਮ ਹੋਗੀਆਂ ਨੇ ਗਰਮੀਆਂ 'ਚ ਇਹਨ ਸ ਬਾਜ਼ਾਰ-ਬਾਜ਼ਾਰ ਨਾਲੋਂ ਵੱਧਦੇ ਪਿੰਡਾਂ 'ਚ ਚੀਜ਼ਾਂ ਆਪਣੀ ਆ ਆਮ
ਮਤਲਬ ਇਹੀ ਗੱਲ ਹੋ ਗਈ ਨਾ ਪਿੰਡਾਂ 'ਚ ਲਾਈਫ ਤੋਂ ਵੇਖ ਸਕੂਨ ਵੀ ਹੈਗਾ। ਵਰਨਾ ਸ਼ਹਿਰ ਦੀ ਲਾਈਫ 'ਚ ਸਕੂਨ ਈ ਨੀ ਹੈਗਾ ਬਿਲਕੁਲ ਵੀ ਤੁਸੀਂ ਦੇਖੋ ਇੰਨੀ ਲਾਸ ਇਤਨੀ ਫਾਸਟ ਲਾਈਫ ਹੈਗੀ। ਜਾ ਤ ਟੈਮ ਈ ਨੀ ਲੱਗਦਾ ਹੈਗਾ ਵੀ ਤੂੰ ਪੂਰਾ ਦਿਨ ਏ ਸੀ 'ਚ ਕੱਟ ਕੇ ਬੈਠੇ ਰਓ। ਤੁਸੀ ਜਾਂ ਜੋ ਤੁਸੀਂ ਆਪਣਾ ਕੰਮ ਕੁਮ ਕਰ ਲੈਣਾ।
ਪਿੰਡਾਂ ਦੇ ਹੈ ਜੀ ਹੁਣ ਜਿੱਧਰ ਵੀ ਖੇਤ ਨੇ ਜਿੰਨਾ ਕੋਲ ਵੀ ਖੇਤ ਨੇ ਤਾਂ ਕੰਮ ਕਰਕੇ ਸਭ ਆਪਣੇ-ਆਪਣੇ ਖੇਤਾਂ ਚਲੇ ਜਾਂਦੇ ਨੇ। ਉੱਥੇ ਬੈਠਣਾ ਉੱਥੇ ਖਾਣਾ ਪੀਣਾ ਅਤੇ ਬਸ ਉੱਥੇ
ਦਿਲ ਮਿਲ ਮਿਲਣੇ ਦੀ ਓ ਚਾਹ ਹੁੰਦੀ ਹੈਗੀ ਤੇ ਤੁਸੀਂ ਵੇਖੋ ਸ਼ ਪਰ ਕੁਝ ਵੀ ਨਈ ਹੈਗਾ। ਸਾਰੇ ਆਪਣੇ-ਆਪਣੇ ਕੰਮ ਤੋਂ ਇਨੇ ਵਿਅਸਤ ਰੈਂਦੇ ਸੀ ਨਾ ਇੱਕ ਦੂਸਰੇ 'ਚ ਇੱਕ ਦੂਸਰੇ ਚੋਂ ਕੱਢ ਕੇ ਟਾਈਮ ਈ ਨਈ ਨਿਕਾਲਦੇ।
ਨਈ ਗਰਮੀ 'ਚ ਇਹ ਹੁੰਦਾ ਹੈ ਗਰਮੀ 'ਚ ਸਾਰੇ ਜ਼ਿਆਦਾਤਰ ਲੋਕ ਪਿੰਡ ਘਰਾਂ ਨਾਲੋਂ ਏਸੀ ਨਾਲੋਂ ਵੱਧ ਖੇਤਾਂ 'ਚ ਰੈਂਦੇ ਨੇ ਤੇ ਹੁਣ ਕਿਉਂਕਿ ਸੀ। ਅ ਮੌਸਮ ਜਾ ਰਿਆ ਜੀਰੀ ਦਾ ਤਾਂ ਕਰਕੇ ਸਾਰੇ ਘਰ ਦੀਆਂ ਜਿੰਨੇ ਵੀ ਲੇਡੀਜ਼ ਨੇ ਬ ਸਭ ਉੱਥੇ ਖੇਤਾਂ 'ਚ ਹੁੰਦੀਆਂ ਨੇ।
ਹਾਂਜੀ ਨਈ ਇਹ ਤਾਂ ਵਧੀਆ ਗੱਲ ਹੈਗੀ ਇੰਨੀ ਗਰਮੀ 'ਚ ਵੀ ਇੰਨੀ ਮੇਹਨਤ ਕਰਦੇ ਆਂ।
ਖੇਤ ਪਿੰਡਾਂ 'ਚ ਜ ਕੰਮ ਕਰਕੇ ਗਰਮੀ ਨਈ ਲੱਗਦੀ। ਜੀ ਆ ਘਰੇ ਹੁੰਨੇ ਹਾਂ।
ਉਦੋਂ ਪਤਾ ਈ ਨਈ ਲੱਗਦਾ ਕਦੋਂ ਟਾਇਮ ਨਿਕਲ ਜਾਂਦਾ ਉਪਰ ਜਦੋਂ ਹਾਂਜੀ ਸਾਰੇ ਇੱਕ ਸਾਥ ਕੰਮ ਕਰਦੇ ਨੇ ਇਹਨਾਂ ਤੋਂ ਬਾਤ ਬੂਤ ਵੀ ਹੋ ਜਾਂਨੀ ਹੈ। ਪਤਾ ਹੀ ਨਈ ਲੱਗਦਾ ਟਾਈਮ ਕਿਵੇਂ ਨਿਕਲਦਾ।
ਹਾਂ ਇਹ ਨਾਲੇ ਖੇਤਾਂ 'ਚ ਚਲੇ ਜਾਂਦੇ ਨੇ ਮਤਬ ਤੁਸੀ ਕੈਂਣਾ ਬਣਾ ਕੇ ਟੋਲੀਆਂ ਗਰੁੱਪ ਤੇ ਖੇਤਾਂ 'ਚ ਖੇ ਖੇਤਾਂ 'ਚ ਰੈਂਣਾ ਉਸ ਦਿਨ ਦੁਪੈਰ ਵੀ ਉੱਥੇ ਲੰਘ ਜਾਂਦੀ ਏ ਸ਼ਾਮ ਵੀ ਉੱਥੇ ਲੰਘ ਜਾਂਦੀ ਏ।
ਹਾਂਜੀ
ਹਾਂ ਇਹ ਤੇ ਉੱਥੇ ਹੀ ਰੈਂਣਾ ਠੰਡੀ-ਠੰਡੀ ਵਾਂ ਮੌਸਮ ਜ 'ਚ
ਤ ਖਾਣਾ ਕਿਵੇਂ ਕਰਦੇ ਓ ਤੁਸੀਂ
ਖਾਣਾ ਪੀਣਾ ਈ ਬਸ ਕਈ ਜਾਣੇ ਜੀ ਜਿਵੇਂ ਸਵੇਰੀ ਰੋਟੀ ਰੂਟੀ ਖਾ ਕੇ ਸਜ ਰਏ। ਖਿਲ ਜੀਰੀ 'ਚ ਇਹ ਹੁੰਦਾ ਵੀ ਸਵੇਰੇ ਉੱਠ ਕੇ ਪੰਜ ਛੇ ਵਜੇ ਸਭ ਆਪਣੇ ਆਪਣੇ ਬਗ ਜਾਂਦੇ ਨੇ ਖੇਤਾਂ 'ਚ
ਹਾਂਜੀ ਚਲੋ ਇੱਕ ਇੱਕ ਸ਼ਡਿਊਲ ਤਾਂ ਹੁੰਦਾ ਹੈਗਾ ਅੱਜ ਕੱਲ੍ਹ ਤਾਂ ਕੋਈ ਵੀ ਸ਼ਡਿਊਲ ਹੀ ਨਹੀਂ ਹੈਗਾ ਸਾਡਾ ਤਾਂ ਕੋਈ ਸ਼ਡਿਊਲ ਹੀ ਨਹੀਂ ਹੈਗਾ
ਛੋਟੇ ਛੋਟੇ ਬੱਚੇ ਕੁੜੀਆਂ ਬਹੁਤ ਲੱਗਦੇ ਨੇ ਜਿ ਚ ਪਿੰਡਾਂ ਚ
ਹਾਂਜੀ
ਸਵੇਰੇ ਉੱਠ ਕੇ ਪੰਜ ਵਜੇ ਤੱਕ ਅਹ ਚਲੇ ਜਾਂਦੇ ਨੇ ਖੇਤਾਂ 'ਚ ਫੇਰ ਅਸੀਂ ਦੁਪਹਿਰ ਨੂੰ ਅਹ ਇੱਕ ਘੰਟਾ ਹੀ ਆਰਾਮ ਕਰਦੇ ਨੇ ਰਾਤ ਨੂੰ ਫੇਰ ਉਹ ਯ ਅੱਠ ਵਜੇ ਤੱਕ ਘਰੇ ਵਾਪਸ ਆਉਂਦੇ ਨੇ ਕੰਮ ਕੁਮ ਕਰਕੇ ਸਾਰਾ ਟਾਈਮ ਖੇਤਾਂ ਚ ਰਹਿਣਾ ਖੇਤਾਂ ਧੁੱਪ ਜੀਰੀ ਲਾਣੀ
ਹਾਂ ਨਹੀਂ ਇਹ ਤਾਂ ਸੋਹਣੀ ਗੱਲ ਹੈਗੀ ਤੁਸੀਂ ਨੇਚਰ ਤੋਂ ਪਾਸ ਵੀ ਰਹਿੰਦੇ ਹੋ ਅ ਤੋਂ ਮਤਲਬ ਤੁਸੀਂ ਵੇਖੋ ਸ਼ਹਿਰ ਚ ਕੋਈ ਮੌਕਾ ਹੀ ਨਹੀਂ ਮਿਲਦਾ ਸਾਨੂੰ ਨੇਚਰ ਦੇ ਪਾਸ ਜਾਣ ਤੋਂ ਤੋਂ ਅਸੀਂ ਤਾਂ ਬਸ ਟ੍ਰਿਪ ਹੀ ਪਲੈਨ ਕਰਦੇ ਨਾ ਅਸੀ ਸਟੇਸ਼ਨ ਤੋਂ ਜਾਗੇ ਵਹਾ ਪੇ ਨੇ ਨਚੇ ਦੇਖ ਲੈਂਦੇਗੇ ਤੁਸੀਂ ਵੇਖੋਾਂ ਤਾਂ ਕੁੱਛ ਹੈ ਐਸਾ ਹੈਗਾ ਹੀ ਨਹੀਂ ਕੁੱਝ ਵੀ ਨਹੀ ਹੈਗਾ ਮੈਂ ਤਾਂ ਮੈਨੂੰ ਤਾਂ ਲੱਗਦਾ ਹੈਗਾ ਕਿ ਤੁਸੀਂ ਬਲਾ ਚਲਾਈ ਜੀ ਰਹੇ ਹੋ
ਪਿੰਡਾਂ ਚ ਏਹੀ ਹਾਲ ਸ ਸਾਲ ਦੇ ਵਿੱਚ ਜਿੰਨੇ ਵੀ ਮਾਂ ਹੁੰਦੇ ਨੇ ਮੋਸਮ ਹੁੰਦੇ ਨੇ ਉੱਥੇ ਅਲੱਗ ਅਲੱਗ ਖੇਤੀ ਹੋ ਰਹੀ ਹੁੰਦੀ ਆ ਹੁਣ ਕਿਤੇ ਜੀ ਜੀਰੀ ਹੋ ਰਹੀ ਆ ਫਿਰ ਭੁੱਟੇ ਆ ਜਾਣਗੇ ਜਿਹੜੇ ਮ ਮੀਂਹ ਚ ਖਾਂਦੇ ਨੇ ਬੂਟੇ ਛੱਲੀ ਉਹ ਆ ਜਾਣਗੀ ਉਹਨਾਂ ਦੀ ਖੇਤੀ ਹੁੰਦੀ ਆ ਫਿਰ ਉਸ ਤੋਂ ਬਾਅਦ ਜਿਵੇਂ-ਜਿਵੇਂ ਠੰਡ ਸ਼ੁਰੂ ਉਹ ਹੁੰਦੀ ਆ। ਅਲੱਗ ਅਲੱਗ ਕੀ ਕੰਮ ਆਦੇ ਨੇ ਖੇਤਾਂ ਦੇ। ਹਾਂਜੀ, ਜਿਵੇਂ ਠੰਡਾਂ ਚ ਹੁਣ ਜਿਵੇਂ ਸ ਪਿੰਡ ਅ ਪਿੰਡਾਂ ਚ ਖੇਤ ਤਾਂਹੀਓਂ ਸਾਗ ਵਾਧੂ ਹੁੰਦਾ, ਖੇਤਾਂ 'ਚ।
ਹਾਂਜੀ।
ਪੂਰਾ ਠੰਡਾਂ 'ਚ ਜੀ, ਸਾਗ-ਸਾਗ ਹੀ ਚੱਲਦਾ।
ਨਹੀਂ ਪੂਰੀ ਠੰਡਿਆਂ 'ਚ ਸਾਗ ਹੀ ਚੱਲਦਾ ਹੈ। ਉਹ ਵੀ ਸਾਗ ਵੀ ਕਿੰਨਾ ਵਧ ਯਾ ਦਾ ਘਰ ਦਾ ਬਣਾ ਹੂਆ ਸਾਗ।
ਹਾਂ, ਕਿਉਂਕਿ ਇੱਥੇ ਖ਼ਰੀਦਦੇ ਨੀ ਸਾਗ। ਜ਼ਿਆਦਾਤਰ ਸਭ ਦੇ ਆਪਣੇ ਵ ਖੇਤਾਂ 'ਚ ਤੋਂ ਹੀ ਆਪ ਤੋੜ ਕੇ ਲੈ ਕੇ ਆਉਂਦੇ ਨੇ। ਇੱਥੇ ਖਰੀਦ ਦੂਜੀੇ ਰੋ ਖਰੀਦਿਆ ਨੀ ਜਾਂਦਾ ਸਾਗ।
ਹਾਂਜੀ, ਨੀ ਇਹ ਤਾਂ ਵਧੀਆ ਗੱਲ ਹੈਗੀ ਨਾ ਤੁਸੀਂ ਸੱਭ ਪੂਰਾ ਪੌਸ਼ਟਿਕ ਖਾਣਾ, ਪੂਰਾ ਨੈਚੁਰਲ ਖਾਣਾ ਖਾਂਦੇ ਹੋ ਜਹਾਂ ਤੋਂ ਕੁੱਝ ਪਤਾ ਹੀ ਨਹੀਂ ਲੱਗਦਾ।
ਹੁਣ, ਉਹ ਇੱਥੇ ਕਈਆਂ ਚ ਜਿੱਧਰ ਵੀ ਲੱਸੀ ਹੁੰਦੀ ਹੈ, ਵਾਧੂ ਹੁੰਦੀ ਹੈ। ਅਹ, ਹੁਣ ਜਿਵੇਂ ਮਹੀਨਾ ਲੱਸੀ-ਲੁੱਸੀ ਸੱਭ ਵਾਧੂ ਹੁੰਦੀ ਹੈ ਪਿੰਡਾਂ 'ਚ ਤਾਂ। ਸੱਭ ਆਪਦੇ ਘਰੇ ਲੱਸੀ-ਲੁੱਸੀ ਪੀ ਰਹੇ ਹੁੰਦੇ ਨੇ।
ਹਾਂਜੀ, ਸੱਭ ਲੱਸੀ-ਲੁੱਸੀ ਪੀ ਰਹੇ ਹੁੰਦੇ ਨੇ ਔਰ ਉੱਪਰ ਤੋਂ ਤੁਸੀਂ ਵੇਖਿਓ ਨਾ ਕਿੰਨੀ ਹੈਲਦੀ ਹੁੰਦੀ ਹੈਗੀ ਵੋ ਬੀ। ਇਸ ਤੁਹਾਡੇ ਸਰੀਰ ਨੂੰ ਕਿੰਨੀ ਜ਼ਿਆਦਾ ਸਿਹਤ ਕਿੱਡੀ ਬਣਦੀ ਰਹਿੰਦੀ ਹੈ।
ਹਾਂ, ਇੱਕ ਇੱਕ ਪਿੰਡਾਂ 'ਚ ਜਿਹੜਾ ਬਜਾਰ ਨਾਲੋਂ ਘਰ ਦਾ ਹੀ ਖਾਣਾ ਬਹੁਤ ਜਿਆਦਾ ਹੁੰਦਾ।
ਹਾਂਜੀ, ਮੈਨੂੰ ਤੇ ਯਾਦ ਔਰ-ਔਰ ਸਾਰੇ ਕੇ ਸਾਰੇ ਆਪਣਾ ਘਰ ਦਾ ਖਾਣਾ ਹੁਣ ਖਾਂਦੇ ਹੀ ਨੀ ਹੈਗੇ। ਸਾਰਾ ਬਾਹਰ ਤੋਂ ਖਾਣਾ ਖਾਂਦੇ ਆ।
ਨੀ ਪਿੰਡਾਂ ਚ ਵੀ ਘਰ ਦਾ ਖਾਣਾ ਜਵਾਕਾਂ ਨੂੰ ਪਿੰਡਾਂ ਦੇ ਜਵਾਕ ਵੀ ਐਵੇਂ ਦੇ ਹੁੰਦੇ ਨੇ, ਉਹ ਘਰ ਦੇ ਖਾਣੇ ਹੀ ਖਾ ਜ਼ਿਆਦਾਤਰ ਖਾਂਦੇ ਨੇ ਕਿਉਂਕਿ ਸ਼ਹਿਰ ਬੋਤ ਦੂਰ ਨੇ। ਦੱਸ? ਸੋ ਖਾਣ ਲਈ ਸ ਬਾਹਰ ਸਪੈਸ਼ਲੀ ਸ਼ਹਿਰ ਲਈ 'ਚ ਨਹੀਂ ਜਾਇਆ ਜਾਂਦਾ ਨਾ, ਤਾਂ ਘਰੇ ਹੀ ਸਭ ਕੁਝ ਵਧੀਆ ਮਹੋਲ ਹੋ ਜਾਂਦਾ।
ਨੀ ਐ ਗੱਲ ਤਾਂ ਮੈਨੂੰ ਤੁਹਾਡੀ ਬੜੀ ਸੋਹਣੀ ਲੱਗੀ ਆ। ਕਿ ਮਤਲਬ ਅੱਛੀ ਬਾਤ ਹੈਗੀ ਨਾ, ਵਾਂ ਤੋਂ ਆਪਣਾ ਖਾਣਾ ਹੈਗਾ ਹੀ ਨੀ ਬਾਹਰ ਦਾ। ਤੇ ਕੋਈ ਬੱਚਾ ਵੀ ਮਤਲਬ ਸਭ ਕੁਛ ਇੱਕਦਮ ਸੇਫ-ਸੂਫ ਹੁੰਦਾ ਹੈਗਾ। ਪਰ ਇੱਥੇ ਤੁਸੀਂ ਵੇਖੋ, ਹਰ ਦੋ ਕਦਮ ਤੋਂ ਕੁਛ ਵੀ ਕਾਰਟ ਲੱਗੀ ਜਾਂਦੀ, ਹੁਣੇ ਉਹ ਮਤਲਬ ਜਿੱਥੇ ਉਹ ਜੋ ਕਾਰਟ ਲੱਗੀ ਨਾ, ਵੋ ਕਿਆ ਬੋਲਤੇ ਉਹਨਾਂ ਨੂੰ ਅ ਫਾਸਟ ਫੂਡ ਆਲੀ ਕਾਰਟਸ ਲੱਗਦੀਐਂ।
ਹਾਂਜੀ, ਨਹੀਂ, ਪਿੰਡਾਂ ਚ ਇਹ ਨਹੀਂ ਹੁੰਦਾ, ਪਿੰਡਾਂ ਚ ਜੇ ਚੱਲਣ ਜੇ ਸਵੀਲਾਂ ਚੱਲਦੀਆਂ ਨੇ। ਜਿਵੇਂ ਹੁਣ ਗਰਮੀ ਹੋ ਗਈ। ਠੰਡੇ ਪਾਣੀ ਦੀਆਂ ਚੱਲਣਗੀਆਂ, ਉਹਨੂੰ ਸਵੀਲਾਂ ਕਹਿੰਦੇ ਨੇ ਤੇ ਹਾਂ, ਜਦੋਂ ਠੰਢ ਹੁੰਦੀ ਹੈ, ਉੱਥੋਂ ਖਾਣ-ਪੀਣ ਦੀਆਂ ਸਵੀਲਾਂ ਚੱਲ ਜਾਂਦੀਆਂ ਨੇ। ਜੇ ਜ਼ਿਆਦੇ ਗਰਮੀ ਪੈਂਦੀ ਏ ਕ ਸਾਰੇ ਅਲੱਗ-ਅਲੱਗ ਪਿੰਡ ਜਿੰਨੇ ਵੀ ਹੁੰਦੇ ਨੇ ਸਭ ਆਪਦੇ ਆਪਦੀਆਂ ਚਲਾ ਰੱਖੇ ਹੁੰਦੇ ਨੇ ਸੰਗਤਾਂ ਖਾਤਰ। ਵੀ ਗਰਮੀ ਜ਼ਿਆਦੇ ਆ ਰਸਤਿਆਂ ਚ।
ਹਾਂਜੀ-ਹਾਂਜੀ, ਨਹੀਂ ਗੱਲ ਤੋਂ ਵਧੀਆ ਹੈਗੀ ਨਾ ਤੁਸੀਂ ਪਿੰਡਾਂ ਵਿੱਚ ਵੀ ਮਤਲਬ, ਮਤਲਬ ਇੰਨੀ ਵਧੀਆ ਲਾਈਫ ਹੈਗੀ, ਮੈਂ ਵੀ ਹੁਣ ਸੋਚ ਰਹੀ ਹਾਂ ਹਿੱਲ ਸਟੇਸ਼ਨ ਤੋਂ ਛੋੜ ਕੇ ਨਾ ਕੁਛ ਦੋ ਚਾਰ ਦਿਨ ਤੋਂ ਪਿੰਡਾਂ ਚ ਬਿਤਾ ਲੈਣੇ ਆਪਣੇ। ਤੋ ਸਾਰੀ ਮੈਮੋਰੀਜ਼ ਵੀ ਫਰੈਸ਼ ਹੋ ਜਾਣਗੀਆਂ ਉੱਥੇ, ਮਤਲਬ ਦਿਮਾਗ ਵੀ ਫਰੈਸ਼ ਹੋ ਜਾਏਗਾ, ਮੌਸਮ ਵੀ ਵਧੀਆ ਹੈਗਾ। ਔਰ ਥੋੜੀ ਬਹੁਤ ਖੇਤਾਂ ਚ ਮਦਦ ਵੀ ਕਰਦਾਂਗੀ।
ਮੌਸਮ ਚ ਜੇ ਪਿੰਡਾਂ ਚ ਸਭ ਤੋਂ ਬਧੀਆ ਮੌਸਮ ਹੁੰਦਾ, ਜਦੋਂ ਬਾਰਿਸ਼ਾਂ ਦਾ ਮੌਸਮ ਹੁੰਦਾ। ਕਿਉਂਕਿ ਉੱਥੇ ਖੁਲਕੇ ਘਰ ਦਾ ਵੀ ਖਾ ਪੀ ਸਕਦੇ ਹੋ, ਬਾਹਰ ਵੀ ਘੁੰਮ ਫਿਰ ਸ ਸਕਦੇ ਹੋ ਜੇ ਧੁੱੱਖਾਂ ਚ ਜਾਵੇ ਫਿਰ ਘਰੇ ਹੀ ਰਹਿ ਰਹਿ ਸਕਦੇ ਹਾਂ ਆਪਾਂ
ਹਾਂਜੀ ਚਲਿਆ ਫਿਰ ਆਪਾਂ ਕਰਾਂਗੇ ਬਾਅਦ। ਦੁਬਾਰਾ ਮੈਂ ਤੁਹਾਨੂੰ ਫੋਨ ਕਰਾਂਗੀ, ਤੁਸੀਂ ਮੈਨੂੰ ਦੱਸ ਦਿਓ। ਫਿਰ ਮੈਂ ਕਿਵੇਂ ਡੇਰ ਤੋਂ ਆਵਾਂ ਨਾ ਪਿੰਡ ਠੀਕ ਹੈ ਜੀ ਸਸਰੀ ਅਕਾਲ ਜੀ
ਸਤਿ ਸ਼੍ਰੀ ਅਕਾਲ